ਹੈਲੋੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਸੁਣਾਓ ਕੀ ਹਾਲ ਜੇੇ ਭੈਣ ਜੀ।
ਵਧੀਆ ਵਧੀਆ ਭੈਣ ਜੀ, ਤੁਸੀਂ ਸੁਣਾਓ ਕਿੱਦਾਂ ਠੀਕ ਹੋ? ਕਿਤੀ ਸਾਰੀ ਮਛਲੀਆਂ ਮੁਝ ਸੇ ਵੀ ਬੜੀ ਬੜੀ ਮਲੀ ਤ ਵੇਟਿੰਗ ਹੋ ਗਗੀ ੋੜੀ ਜ਼ਿਆਦਾ ਨਹੀਂ ਭੈਣਜੀ
ਕੁਛ ਨਈ, ਹਾਂਜੀ ਭੈਣਜੀ ਹੋਰ ਦੱਸੋ, ਕਿੱਦਾਂ ਠੀਕ ਹੋ।
ਬਸ ਮੈਂ ਕਿਹਾ ਬੜੇ ਦਿਨ ਹੋ ਗਏ, ਭੈਣ ਜੀ ਨਾਲ ਗੱਲ ਨੀ ਹੋਈ ਅੱਜ ਗੱਲ ਕਰਕੇ, ਹਾਲ ਚਾਲ ਹੀ ਪੁੱਛ ਲ ਭੈਣ ਜੀ ਦਾ, ਗੁਰਦੁਆਰੇ ਵੀ ਨੀ ਨਜ਼ਰ ਆਉਂਦੇ ਹੁਣ ਕੀ ਗੱਲ ਭੈਣ ਜੀ, ਗੁਰਦੁਆਰੇ ਨਈ ਆਂਦੇ ਸਵੇਰੇ ਭੈਣ ਜੀ
ਬਸ ਭੈਣ ਜੀ ਐਦਾਂ ਹੀ ਟਾਈਮ ਨਿਕਲ ਜਾਂਦਾ ਵੈ, ਪ੍ਰੁਣੇ ਆਏ ਦੇ ਨੇ ਫਿਰ ਨਿਕਲ ਹੀ ਨਈ ਹੁੰਦਾ, ਘਰ ਦੇ ਕੰਮ ਹੀ ਨਈ ਮੁੱਕਦੇ, ਕੀ ਕਿਸੇ ਨੂੰ
ਤੁਹਾਡੇ ਘਰ ਕੇੜੇ ਪ੍ਰਾਹੁਣੇ ਆ ਗਏ ਭੈਣਜੀ, ਨਨਾਣਾ ਆਈਦੀਆਂ ਤੁਹਾਡੀਆਂ
ਨਨਾਣਾ ਨੀ ਆਈ ਜਾਂਦੀਆਂ, ਨਨਾਣਾ ਦੇ ਬੱਚੇ ਵੱਡੇ ਹੋ ਗਏ ਨੇ, ਉਹ ਨਨਾਣਾ ਹੁਣ ਕੱਟ ਹੀ ਆਉਂਦੀ ਹੈ। ਇੱਕ ਨਨਾਣ ਬਾਹਰ ਹੈਗੀ ਹੈ।
ਅੱਛਾ ਭੈਣ ਜੀ, ਫ਼ਿਰ ਕਿਹੜੇ ਪਰੌਣੇ ਆ ਗਏ। ਫਿਰ ਕਿਹੜੇ ਪਰੌਣੇ ਆ ਗਏ, ਭੈਣ ਜੀ ਤੁਹਾਡੇ ਘਾਰ।
ਭੇ ਭੈਣ ਆਈ ਦੀ ਐ, ਹੋਰ ਕੋਈ ਨੀ, ਉਹ ਵੀ ਕੋਈ ਖੇਤੀ ਚਲੋ ਨੀ ਵਿਚਾਰੇ, ਸੁੱਤੇ ਰਹਿੰਦੇ ਨਿਆਣੇ। ਆਰਾਮ ਨਾਲ ਉੱਠਦੇ ਨੇ, ਉਸ ਘਾਰ ਦੇ ਕੰਮ ਹੀ ਨਹੀਂ ਮੁੱਕਦੇ, ਸਵੇਰੇ ਕੱਪੜੇ ਧੋ ਲੈ, ਭਾਂਡੇ ਮਾਂਜ ਲੈ। ਸਫਾਈਆਂ ਕਰ ਲੈ।
ਬਸ, ਇਦਾਂ ਹੀ ਟਾਈਮ ਨਿਕਲ ਜਾਂਦਾ ਆ।
ਅੱਛਾ ਅੱਛਾ ਭੈਣ ਜੀ, ਹਾਂ ਚਲੋ ਕੋਈ ਨੀ ਤੇ ਤੁਹਾਡੀ ਭੈਣ ਪੇਕੇ ਕੇ ਨਹੀਂ ਜਾਂਦੀ, ਤੁਸੀਂ ਪੇਕੇ ਨਹੀਂ ਜਾਂਦੇ ਰਹਿਣ।
ਪੇਕੇ ਨਾ ਵਿਚ ਈ ਨੇ ਦਰਅਸਲ
ਅੱਛਾ- ਅੱਛਾ
ਉੱਥੇ ਨਾ ਫੇਰ ਉਹ, ਬੱਚਿਆਂ ਰੋ ਮਤਲਬ ਕਿਵੇਂ ਉਹ ਫੇਰ ਤੁਹਾਨੂੰ ਪਤਾ ਬੱਚੇ ਬਾਹਰ ਦੀ ਉਸ ਮੰਨਦੇ ਨੇ, ਕਿ ਬਾਹਰ ਜਾਈਏ ਕਿਤੇ
ਐ ਤੇ ਹੈ ਬੱਚ ਸਹੀ ਗੱਲ ਕਹੀ ਜੇ ਭੈਣ ਜੇ ਤੁਸੀਂ ਇਹ ਤੇ।
ਸ਼ਹਿਰ ਦੇ ਵਿੱਚ ਹੈਗਾ ਉੱਥੇ ਤਾਂ ਮੇਲ-ਮਿਲਾਪ ਹੁੰਦਾ ਹੀ ਰਹਿੰਦਾ ਉਹਨਾਂ ਦਾ। ਉਹ ਕਹਿੰਦੇ ਅਲੱਗ ਜਾ, ਅਲੱਗ ਜਾ ਡੈਸਟੀਨੇਸ਼ਨ ਹੋ ਜਾ ਉੱਥੇ ਜਾ ਕੇ ਘੁੰਮ ਕੇ ਆਈਏ।
ਅੱਛਾ-ਅੱਛਾ ਤਾਂ ਆਈ ਭੈਣ ਕੋਲ ਰਹਿਣ ਆ ਗਈ। ਵੱਡੀ ਭੈਣ ਜੇ ਛੋਟੀ ਭੈਣ ਜੇ?
ਉਹ ਛੋਟੀ ਭੈਣ ਹੈ ਮੇਰੀ। ਹਾਂਜੀ-ਹਾਂਜੀ, ਆਂਦੀ ਹੈ ਨੀ ਦਿਲ ਕੋਈ ਨੀ ਲੱਗਦਾ ਹੈਗਾ, ਦਿਲ ਨੀ ਲੱਗਦਾ, ਬੱਚਿਆਂ ਕਰਕੇ ਆ ਜਾਂਦੀ ਏ।
ਅੱਛਾ-ਅੱਛਾ ਨਹੀਂ-ਨਹੀਂ ਭੈਣ ਜੀ ਦਾ ਤੇ ਲੱਗ ਜਾਂਦਾ ਹੋਣਾ। ਬੱਚਿਆਂ ਦਾ ਨਾ ਲੱਗੇ ਹੋਏ ਤਾਂ ਉਹ ਗੱਲ ਵੱਖਰੀ।
ਨਈ ਉਹਦੀ ਛੋਟੀ ਕੁੜੀ ਹੈਗੀ ਮਾਸੀ ਕੋਲ ਜਾਣਾ ਮਾਸੀ ਕੋਲ ਜਾਣਾ ਤਾਂ ਆਂਦੀ ਮੈਂ ਕਹਿੰਨੀ ਆਜਾ ਆਂਦੀ ਨੀ ਹੈਗੀ, ਉਹ ਹੁਣ ਕੁੜੀ ਕਰਕੇ ਆਣਾ ਪੈਂਦਾ ਉਹਨੂੰ।
ਅੱਛਾ-ਅੱਛਾ ਉਹ ਵਧੀਆ ਕਿਸੀ ਬਹਾਨੇ ਸਹੀ ਆ ਤੇ ਗਏ ਨੇ ਨਾ।
ਹਾਂ ਉਹੀ ਮੇ ਖੁਸ਼ ਹੋ ਜਾਂਦਾ ਬੰਦਾ ਹੋਰ ਕੀ ਹੈ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਇਹ ਤੇ ਹੈ।
ਹਾਂ ਦੋ ਦਿਨ ਬੰਦਾ ਰਹਿ ਲੈਂਦਾ, ਮੇਰੇ ਕੋਲ ਜਾ ਨੀ ਹੁੰਦਾ ਹੁਣ ਮੇਰੇ ਬਚੇ ਬੱਚੇ ਵੱਡੇ ਹੋ ਗਏ ਨੇ ਪੇਕੇ ਜਾ ਨਈ ਹੁੰਦਾ ਮੇਰੇ ਕੋਲੋਂ।
ਅੱਛਾ ਹਾਂਜੀ ਇਹ ਵੀ ਹੈ, ਤੇ ਤੁਹਾਡੇ ਨਾਲ ਘਰ ਉਹ ਹੋਈ ਸੀ ਉਹਨਾਂ ਦੀ ਪੋਤਰੀ ਹੋਈ ਸੀ ਤੁਹਾਡੇ ਨਾਲ ਜਿਹੜੇ ਲਾਗੇ ਜਿਹੜਾ ਤੁਹਾਡੇ ਘਰ ਹੈਗਾ ਉਹ ਠੀਕ ਹੈ ਛੋਟੀ ਗੁੜੀਆ?
ਹਾਂਜੀ-ਹਾਂਜੀ ਠੀਕ ਹੈ ਥੋੜੀ ਜਿਹੀ ਅਣਬਨ ਹੋ ਗਈ ਸੀ ਉਹ ਕੁੜੀ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ।
ਅੱਛਾ-ਅੱਛਾ ਚਲੋ ਕੋਈ ਨਈ ਉਹ ਤਾਂ ਹੋ ਹੀ ਜਾਂਦਾ ਵੇ, ਕਈ ਕੁੜੀਆਂ ਥੋੜ੍ਹੀਆਂ ਤੇਜ ਗਰਮ ਦਿਮਾਗ ਦੀਆਂ ਹੁੰਦੀਆਂ ਨੇ ਆਪੇ ਸਮਝ ਜਾਏਗੀ ਆਪੇ ਆ ਜਾਏਗੀ।
ਆਪਣਾ ਹੀ ਘਰ ਉਜਾੜਨਾ ਹੱਸ ਕੇ ਕਰੇ ਤੇ ਭਾਵੇਂ ਰੋ ਕੇ ਕਰੇ।
ਐ ਤੇ ਹੈ।
ਹਾਂ ਉਹ ਤੇ ਮਾਂ-ਪਿਓ ਦੀ ਸਮਝ ਹੁੰਦੀ ਏ।
ਹਾਂਜੀ-ਹਾਂਜੀ
ਹਾਂਜੀ
ਹਾਂਜੀ
ਤੇ ਉਹ ਜਿਹੜੇ ਤੁਹਾਡੇ ਕਹਿੰਦੇ ਪਏ ਸੀ ਉਹ ਭਰਜਾਈ ਜੀ ਨੇ ਚਲਗੇ ਦੇ ਨੇ ਪੇਕੇ?
ਆ ਹਾਂਜੀ-ਹਾਂਜੀ ਉਹ ਤੇ ਚਲੇ ਗਏ ਸੀ।
ਅੱਛਾ ਉਹਦੇ ਪੇਕੇ ਫੇਰ ਕੀ ਕਹੰਦੇ ਨੇ ਦੂਰ ਈ ਹੋਣੇ ਕਿਤੇ?
ਹਾਂਜੀ-ਹਾਂਜੀ ਪੰਜਾਬ ਸਾਈਡ ਹੈਗੇ ਨੇ।
ਅੱਛਾ-ਅੱਛਾ ਫਿਰ ਉਹਨਾਂ ਦੀਆਂ ਵੀ ਭੈਣਾਂ-ਭੂਣਾ ਹੋਣੀਆਂ ਕੋਈ।
ਹਾਂਜੀ ਹੈਗੀਆਂ ਨੇ ਭੈਣਾਂ ਉਹਨਾਂ ਦੀਆਂ ਆਈਆਂ ਹੋਣਗੀਆਂ। ਦੇਖੋ ਭੈਣਾ ਨਾਲ ਹੀ ਰਹਿ ਕੇ ਮਜਾ ਆਂਦਾ ਹੈ। ਇਕੱਲੇ ਬੰਦੇ ਨੇ ਕੀ ਰਹਿਣਾ, ਭਰਜਾਈਆਂ ਤੇ ਲੰਘ ਜਾਂਦੀਆਂ ਨੇ ਪੇਕੇ। ਤੇ ਫੇਰ ਕੱਲਾ ਵੀ ਬੰਦੇ ਨੇ ਕਿਦੇ ਨਾਲ ਰਹਿਣਾ ਭੈਣਾਂ ਨਾਲ ਹੀ ਰਹਿਣਾ ਨਾ ਆਖਿਰ।
ਹਾਂ ਉਹ ਤੇ ਹੈ ਮਾਂ ਹੋਣ ਭੈਣ ਪਰ ਛੋਟੇ ਬੱਚੇ ਬਹੁਤ ਲੜਦੇ ਆ।
ਬੜਾ ਲੜਦੇ ਨੇ ਵੀ ਛੋਟੇ ਬੱਚੇ ਅੱਜਕੱਲ ਦੇ ਛੋਟੇ ਬੱਚਿਆਂ ਨੂੰ ਤੇ ਸਹਿਣ ਸ਼ਕਤੀ ਈ ਨਹੀਂ ਹੈ। ਹਾਂ
ਹਾਂ
ਕਿਸੇ ਨੇ ਇੱਕ ਮਾਰੀਆਂ ਅਸੀਂ ਦੋ ਮਾਰੀ ਅੱਗੋਂ ਦੀ ਇਹ ਵੇ ਅੱਜਕੱਲ ਦੇ ਛੋਟੇ ਬੱਚਿਆਂ ਦਾ ਹਾਲ।
ਉਹ ਫੇਰ ਛੋਟਿਆਂ ਕਰਕੇ ਵੱਡੀਆਂ ਚ ਵੀ ਹੋ ਜਾਂਦਾ ਵੇ।
ਹਾਂਜੀ-ਹਾਂਜੀ ਬਸ-ਬਸ ਬਾਈ ਇਹੀਓ ਗੱਲਾਂ ਨੇ। ਨਾਲੇ ਹੁਣ ਕਿਹੜਾ ਇੰਨੇ-ਇੰਨੇ ਦਿਨ ਰਹਿਣ ਦਾ ਰਿਵਾਜ ਰਹਿ ਗਿਆ ਗਿਆ ਪੰਦਰਾਂ ਦਿਨ ਤੇ ਵੀ ਦਿਨ ਆ
ਬਹੁਤ ਹੁੰਦਾ ਅੱਜਕੱਲ ਤੇ।
ਹੋਰ ਕੀ ਦਾ ਬਥੇਰਾ ਹੁੰਦਾ ਵੇ ਅੱਜਕੱਲ੍ਹ ਤੇ।
ਖੁਫ ਹੁੰਦੇ ਜੇੈੜੇ ਆਪ ਵੀ ਵੀ ਦਿਨ ਲਾ ਕੇ ਆਉਂਦੇ ਨੇ ਦਿਲ ਵੀ ਖਰਾ ਕਿੱਦਾਂ ਲੱਗ ਜਾਂਦਾ ਓਨਾਂ ਦਾ। ਸੁਣਿਆ ਓਨਾਂ ਦੀ ਭੈਣਾਂ ਦਾਰਜਲਿੰਗ ਵਗੈਰਾ ਚੱਲੀਆਂ ਨੇ ਕਿ ਚਲੇ ਹੋ ਕੇ ਆਈਆਂ ਨੇ
ਪਤਾ ਨੀ ਭੈਣ ਜੀ ਮੈਨੂੰ ਤੇ ਕੁਛ ਨੀ ਭੈਣ ਜੀ ਪਤਾ ਨੀ ਉ ਉਹਨਾਂ ਨੇ ਜਾਣਾ ਸੀ ਉਹ ਸਾਈਡ ਕਿੱਧਰੇ ਪਰਲੀ ਸਾਈਡ ਪਤਾ ਨੀ ਗਈਆਂ ਕੇ ਨਈ ਗਈਆਂ
ਅੱਛਾ, ਅੱਛਾ ਠੀਕ
ਹਾਂਜੀ ਭੇਣਜੀ
ਹਾਂ
ਹੋਰ ਸੁਣਾਓ ਭੈਣ ਜੀ
ਬਸ ਭੈਣ ਜੀ ਬਸ ਏਈਓ ਮੈਂ ਕਿਈ ਚੱਲ ਗੱਲ ਕਰਕੇ ਪੁੱਛਾਂ ਉਹ ਅ ਭੈਣ ਜੀਆਂ ਕ ਪੇਕੇ ਨੀ ਗਏ ਤੇ ਮੈਂ ਕਿਆ ਅੱਛਾ ਫੇਰ ਤੁਆਡੇ ਉਨਾਂ ਨੇ ਫੋਨ ਵੀ ਨੀ ਕੀਤਾ ਤੁਆਨੂੰ।
ਨਾ ਪੈਣ ਜੀ ਕਿੱਥੇ ਫੋਨ ਕੀਤਾ
ਅੱਛਾ ਬੰਦਾ ਕੈਦਾਂ ਓਦਾਂ ਨੀ ਤਾਂ ਬੰਦਾ ਕਹੰਦੇ ਚੱਲ ਓਦਾਂ ਪੇਕੇ ਆ ਜਾਓ
ਨਾ ਨਾ ਭੈਣ ਜੀ ਨਾ ਚਲੋ ਕੋਈ ਗੱਲ ਨੀ ਭੈਣ ਜੀ ਆ ਸਾਡੇ ਤੇ ਅੱਜ ਕੱਲ ਹੁਣ ਮਨ ਈ ਪੱਕੇ ਹੋ ਗਏ ਦੇ ਨੇ ਅਸੀਂ ਧੀਆਨ ਈ ਨੀ ਦਿੰਤੇ ਏ ਗੱਲਾਂ ਵੱਲ ਬੱਚੇ ਵੀ ਮਸਤ ਹੋ ਨੇ ਵੱਡੀ ਬੱਚੀ ਮੇਰੀ ਵੱ ਬੇਟੀ ਵੱਡੀ ਹੋ ਗਈ ਓ ਆਪਣੇ ਘਰ ਵਿੱਚ ਈ ਮਸਤ ਏ ਉ ਤੇ ਕਿਧਰੇ ਨੀਂ ਆ਼ਦੀ ਜਾਂਦੀ ਛੋਟੀ ਥੋੜ੍ਹੀ ਸ਼ੌਕ ਹੋਂਦਾ ਉ ਬੱਚਿਆਂ ਨੂੰ ਉੰਨ ਥੋੜ੍ਹਾ ਕੁੱਮਾ ਫਰਾ ਲਿਆਨੇ ਆ ਕੋਈ ਗੱਲ ਨੀ ਆਪੇ ਫੇਰ ਸਈ ਹੋ ਜਾਂਦੀ ਏ ਹੋਰ ਕਿਆ
ਨਿਆਣੇ ਏਦਾਂ ਈ ਖੋਸ਼ ਹੋ ਜਾਂਦੇ ਨੇ ਹੋਰ
ਤੁਸੀਂ ਭੈਣ ਜੀ ਉਸ ਦਿਨ ਵੇਆ ਤੇ ਮੈਨੂੰ ਮਿਲੇ ਸੀ ਭੈਣ ਜੀ ਬੋਤ ਸੋਣਾ ਸੂਟ ਪਾਇਆ ਸੀ ਭੈਣ ਜੀ।
ਹਾਂਜੀ। ਹਾਂਜੀ, ਔ ਐਥੋਂ ਹੀ ਲਿਆ ਸੀ ਅਪਣੇ ਪੰਜਾਬ ਇਚੋਂ ਲਿਆ ਸੀ।
ਅੱਛਾ, ਬੜਾ ਸੋਣਾ ਸੀ, ਪਲਾਜ਼ੋ ਆਪ ਸੀਤਾ ਸੀ ਜੇ!
ਨੀ ਨਹੀਂ ਸਵਾਨੀ ਆਂ, ਮੇਰੇ ਕੋਲ ਨੀ ਸਿਪਦੇ ਪੈਲੇ ਕਰਦੀ ਹੁੰਦੀ ਸੀ ਸਟਿਚਿੰਗ ਮੈਂ ਵੀ। ਬੱਸ ਹੁਣ ਹੋੰਦੀ ਨੀ ਹੈਗੀ, ਸਟਿਚਿੰਗ ਵਗੈਰਾ।
ਨੀ, ਤੇ ਤੁਸੀਂ ਕਿਓ ਛੋੜੀ? ਥੋੜਾ ਬੌਤ ਹੱਥ ਪਾ ਕੇ ਰੱਖਣਾ ਚਾਈਦੈ ਨਾ ਬੰਦੇ ਨੂੰ।
ਨਹੀਂ, ਓਹ ਬੈਠ ਨ੍ਹੀਂ ਹੁੰਦਾ ਹੁਣ ਜੈਦਾ ਭੈਣ ਜੀ।
ਅੱਛਾ, ਪੈਰ ਨੀ ਹੈਗੀ ਤੁਹਾਡੇ ਕੋਲ ਪੈਰਾਂ ਅਲੀ ਮਸ਼ੀਨ ਨੀ ਹੈਗੀ?
ਨਈ ਪੈਰਾਂ ਵਾਲੀ ਨੀਂ ਹੈਗੀ ਮਸ਼ੀਨ
ਭੈਣ ਜੀ ਪੈਰਾਂ ਆਲੀ ਮਸ਼ੀਨ ਹੋਏ ਅਤ ਉੱਤੇ ਇੱਕ ਲੱਗੀ ਦੀ ਹੋਵੇ ਮੋਟਰਭੈਣ ਜੀ ਦੋ ਮੈਂ ਕਹੰਨੀ ਆ ਦੱਸ ਮਿੰਟ 'ਚ ਸੂਟ- ਸਿਪ ਜਾਂਦਾ ਕੱਟਿਆ ਦਾ ਹੋਣਾ ਚਾਈਦਾ ਬਸ ਭੈਣ ਜੀ
ਅ ਸੇਪ ਤੇ ਜਾਂਦਾ ਪਰ ਹੁਣ ਕੀ ਕਰੇ ਨੀਸ ਬੇਆ ਨੀ ਹੁੰਦਾ ਕਿ
ਆ ਤੇ ਹੈ ਅੱਜ ਕੱਲ ਬਮਾਰੀਆਂ ਈ ਬੜੀਆਂ ਨੇ ਹਾਂਜੀ ਜਰਾ ਗਰਦਨ ਨੀਵਂ ਕਰੋ ਸਰਵਾਈਕਲ
ਹਾਂ ਸਈ ਗੱਲ ਹੁਨੰ ਨਾ ਨਾਲੇ ਬੈ ਵੀ ਨੀ ਹੁੰਦਾ ਤੇ ਨਾਲੇ ਕ ਕੰਮ ਜੇ ਸਲਾਈ ਮਸ਼ੀਨ ਤੇ ਬੇ ਜਾਓ ਤੇ ਰਸੋਈ ਦਾ ਛੁੱਟ ਜਾਂਦਾ ਰਸੋਈ ਦਾ ਕਰਲੋ ਤੇ ਫੇਰ ਮਸ਼ੀਨ ਦਾ ਛੋਟ ਜਾਂਦੈ, ਹੋਰ ਕੀ ਕਰੇ? ਹੂੰ। ਇਸ ਕਰਕੇ ਫੇਰ ਇੱਕੋ ਈ ਚ ਇੱਕੋ ਹੀ ਕੰਮ ਕਰ
ਕੀ ਬਣਾਣੈ, ਫੇਰ ਰਾਤੀ ਡਿਨਰ ਇਚ ਕੀ ਬਣਾਣ ਦੀ ਸੋਚ ਚਦੇ ਪੇ ਔ ਪੈਣ
ਪਤਾ ਨੀ ਪੁੱ ਪੁਛਣੀ ਆ ਭੈਣ ਆਈ ਦੀ ਏ ਕੀ ਖਾਣੈ, ਫੇਰ ਓਹ ਓਸ ਸਾਬ ਦਾ ਬਣਾ ਲਾੰਗੇ।
ਅੱਛਾ, ਭੈਣ ਜੀ ਚਲੋ ਕੋਈ ਗੱਲ ਨੀ। ਹੋਰ ਕਿਤੇ ਫਿਰ ਘੁਮਾਨ-ਘੁਮੂਣ ਨੀ ਲੈ ਗੇ ਭੈਣ ਨੂੰ?
ਭੈਣ ਨੂੰ ਕਿੱਥੇ ਘੁਮਾ ਜਿੱਥੇ ਕਿਹਾ ਬੱਚਿਆਂ ਦੇ ਨਾਲ ਲੈ ਜਾਣਾ ਬੱਚੇ ਕਹਿਣਗੇ ਜਿੱਥੇ ਓਥੇ ਲੈ ਜਾਂਗੇ।
ਜੇ ਬੱਚੇ ਮੰਨਦੇ ਤੇ ਪਿਓ ਨੀ ਮੰਨਦਾ, ਜੇ ਪਿਉ ਮੰਨਦਾ ਤੇ ਬੱਚੇ ਨੀ ਮੰਨਦੇ। ਮੈਂ ਤੇ ਜੇ ਬੈ ਕੇ ਤੁਰਨਾ ਈ ਓਹਨਾ ਨੂੰ ਲੈ ਕੇ। ਬਾਕੀ ਸ਼ਹਿਰ ਇਚ ਮਾੜੀ-ਮੋਟ ਟੀ ਗੇੜੀ-ਗੂੜੀ ਲਵਾ ਤੀੇ ਏ।
ਨੀ ਅਸੀਂ ਉਸ ਦਿਨ ਗਏ ਦੇ ਸੀ, ਹਰੀਆਂ ਵੇਲਾ ਦਾ ਮੈਂ ਸਟੇਟ ਟਸ ਦੇਖਿਆ ਸੀ ਓਹਨਾਂ ਦਾ, ਪੰਜ ਗੁਰਦੁਆਰੇ ਦਾ। ਮੈਂ ਸਟੇਟਸ ਦੇਖਿਆ ਸੀ ਔਨਾਂ ਦਾ, ਗਏ ਦੇ ਸੀ ਗੁਰਦੁਆਰੇ ਹੈਨਾ।
ਜੀ ਗਏ ਸੀ ਓਥੇ ਵੀ ਗਏ ਸੀ, ਇੱਕ ਹੋਰ ਗੁਰਦਵਾਰਾ ਹੈਗਾ ਸਾਡੇ ਨੇੜੇ ਬੜਾ
ਅੱਛਾ-ਅੱਛਾ, ਹਾਂ ਇੱਕ ਓਹ ਵੀ ਦੇਖਿਆ ਸੀ ਮੈਂ ਫੋਟੋ ਪਾਈ ਦੀ ਸੀ ਓਨਾਂ ਨੇ। ਕਾਫੀ ਘੁੰਮਦੇ-ਫਿਰਦੇ ਪੇ ਨੇ ਭੈਣ ਕੋਲ ਜਾ ਕੇ।
ਨਈ-ਨਈ ਇਨਾ ਕਿੱਥੇ ਕੁਮਾ ਹੁੰਦਾ ਪਿਆ‌। ਮਾੜਾ-ਮੋਟਾ ਕਿਤੇ ਬੱਚਿਆਂ ਦਾ ਦੇਲ ਕਰੇ ਤੇ ਲੈ ਜਾਂਣੇ ਆਂ। ਬਾਕੀ ਹੁਣ ਦੇਖਣੇ ਆਂ ਅੱਜ ਕੈਣੀ ਆਂ ਏਥੇ ਅ ਬਜ਼ਾਰ ਦੀ ਬ-ਬਜ਼ਾਰ ਘੁਮਾ ਲਿਆਣੀ ਆ ਕਿਤੇ।
ਹਾਂਜੀ, ਕੋਈ ਨੀ ਓਹ ਤੇ ਕੋਈ ਨੀ।
ਬੱਚੇ ਖੋਸ਼ ਹੋ ਜਾਣਗੇ, ਹੋਰ ਕੀ ਏ। ਨੀ ਫੇਰ ਬਾਰ ਆ ਕੇ ਹੂੰਦਾ ਨਾ ਔ ਫੇਰ ਬੱ ਚਿਆਂ ਨੂੰ ਹੂੰਦਾ ਬਾਰ ਆ ਕੇ ਵੀ ਅਸੀਂ ਘਾਰ ਕੈਦ ਹੋਏ ਦੇ ਆਂ, ਇਸ ਕਰਕੇ ਚੱਲ ਬੰਦਾ ਸਾਰੀ ਦਿਹਾੜ ਬਈ ਨਾ ਸਈ ਸ਼ਾਮੀ ਇੱਕ ਚੱਕਰ ਲਵਾ ਲਿਆਂਦਾ, ਹੋਰ ਕੀ।
ਹਾਂਜੀ-ਹਾਂਜੀ, ਭੈਣਜੀ ਐਹ ਤੇ ਹੈ।
ਤੇ ਸ਼ਾਮੀ ਲੈ ਜਾਂਗੀ ਬੱਚਿਆਂ ਨੂੰ, ਚੱਕਰ ਲਵਾ ਲਿਆਵਾਂਗੀ, ਹੋਰ ਕੀ।
ਹਾਂਜੀ-ਹਾਂਜੀ ਭੈਣ ਜੀ। ਹਾਂ, ਤੁਆਡੇ ਨਾਲ ਆਲੇ ਭੈਣਜੀ ਵੀ ਹੁਨੇ ਜਾਂਣਦੇ ਪਏ ਸੀ ਇੰਨੇ ਧੂੱਪੇ ਮੈਨੂੰ ਲਗਦਾ ਵੇ ਮੁੰਡੇ ਨੂੰ ਛੱਡਣ ਜਾਂ
ਹਾਂਜੀ ਉਨਾਂ ਦਾ ਨਾ ਮੁੰਡਾ ਕ੍ਰਿਕੇਟ ਔਰੇ ਵਿੱਚ ਖੇਡਦਾ ਐਨਾ ਅਕੈਡਮੀ 'ਚ ਫੇਰ ਰੋਜ਼ ਏਸ ਟਾਈਮ ਛੱਡਣ ਜਾਂਦੇ ਨੇ ਉਨੂੰ ਤੇ ਫੇਰ ਛੇ ਵਜੇ ਨਾਲ ਲੈਣ ਵੀ ਜਾਂਦੇ, ਹਾਂਜੀ ਫੇਰ ਸ਼ਾਮੀ ਛੇ ਵਜੇ ਲੈਣ ਵੀ ਜਾਂਦੇ ਆ।
ਅੱਛਾ-ਅੱਛਾ ਤਾਂ ਹੀ ਮੈਂ ਕਿਹਾ ਪਤਾ ਨੀ ਇੰਨੀ ਧੋਪਾਂ ਇੰਚ ਕਿੱਥੇ ਜਾ ਰਹੇ ਨੇ? ਅੱਛਾ। ਚਲੋ ਅੱਛੀ ਬਾ ਗਾਲ ਏ ਪਤਾ ਏ, ਬੱਚਿਆਂ ਦਾ ਦਿਮਾਗ ਨਾ ਥੋੜ੍ਹਾ ਹੋਰ ਕਿਧਰੇ ਵੀ ਹੋੰਦਾ, ਨੀ ਤੋਂ ਘਾਰ ਬੈਠੇ ਬੱਚੇ ਫੋਨ ਟੀ ਵੀ, ਫੋਨ, ਟੀ ਵੀ, ਯਾ ਲੜ ਲਿਆ ਯਾ ਫੋਨ ਵੇਖ ਟੀ ਵੀ ਵੇਖ ਲਿਆ।
ਹਾਂਜੀ-ਹਾਂਜ, ਬਸ ਏਹੀ ਕੋਛ ਹੀ ਏ ਨਿਆਣਿਆਂ ਦਾ। ਹੋਰ ਕੀ ਕਰ ਸਕਦੇ ਆਂ।
ਭੈਣ ਜੀ ਫੇਰ ਮੈਂ ਕਰਨੀ ਆ ਤੁਵਾਨੂੰ ਫੇਰ ਮਿਲਣੇ ਆ ਤੁਵਾਨੂੰ।
ਠੀਕ ਐ, ਠੀਕ ਐ ਭੈਣ ਜੀ। ਹਾਂਜੀ, ਠੀਕ ਓਕੇ ਜੀ।